ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ
ਹੈਲੋ।
ਹਾਂਜੀ ਅਵਾਜ਼ ਨੀ ਆ ਰੀ
ਥੋੜੀ ਸਲੋਅ ਅਵਾਜ਼ ਆਰੀ ਏ ਜੀ।
ਹੁਨ ਠੀਕੈ
ਹੈਲੋ, ਹਾਂਜੀ ਸਤਿ
ਹੁਨ ਹਾਂਜੀ ਹੁਨ ਸਈ ਅਵਾਜ਼
ਹਾਂਜੀ - ਹਾਂਜੀ
ਹੋਰ ਕੀ ਕਾਰ ਰੇ
ਕੁਛ ਨੀ ਬਾਸ ਵੇਲੇ ਸੀਗੇ ਤੁਸੀਂ ਦੱਸੋ
ਮੈਂ ਵੀ ਬਾਸ ਥੋੜਾ ਬੋਤ ਕਾੰਮ ਕੁੰਮ ਕਾਰ ਕੇ ਹਟੀ ਆਂ ਵੇਲੀ ਆਂ ਬਾਕੀ। ਮੈਂ ਕੇਆ ਤੁਆਨੂੰ ਤਾੰਗ ਨਾਸ਼ਤਾ ਵੇ ਥੋੜਾ ਬਾਸ ਲੇਟ ਈ ਉੱਠਨੇ ਆ ਫੇਰ ਛੁੱਟੀਆਂ ਚੱਲਰੀਆਂ ਨੇ ਬੱਚੇਆਂ ਦੀਆਂ। ਨਾਸ਼ਤਾ ਅਜੇ ਕਰਾਂਗੇ ਕੀਤਾ ਨੀ ਅਜੇ ਤੇਆਰੀ ਹੋ ਗੀ ਨਾਸ਼ਤੇ ਦੀ ਮੈਂ ਕੇਆ ਚਲੋ ਓਨੀ ਦੇਰ ਤੁਆਨੂੰ ਫੋਨ ਮਿਲਾ ਲੈਨੇ ਆਂ।
ਹਾਂਜੀ - ਹਾਂਜੀ ਬਸ ਮੈਂ ਵੀ ਹੁਣੀ ਆਈ ਸੀ। ਬਸ ਮੈਂ ਹੁਣੀ ਇੰਸਟੀਟਿਊਟੋ ਆਈ ਸੀਗੀ ਸੈਂਟਰ ਚ ਕੰਪਿਊਟਰ ਲਈ ਲੱਗੀ ਹੋਈਆਂ ਹਾਂਜੀ।
ਚਲੋ ਵਧੀਆ ਸਿਖਾਂਦੇ ਓ
ਹਾਂਜੀ ਨਹੀਂ -ਨਹੀਂ ਸਿੱਖਣ ਲਈ ਲੱਗੀ ਹੋਈਆਂ।
ਅੱਛਾ -ਅੱਛਾ ਸਿੱਖਣ ਲਈ ਲੱਗੇ ਹੋਏ ਓ ਮੈਂ ਤੂਆਡਾ ਏੱਕ ਲੈਵਲ ਅੱਪ ਕਰਤਾ।
ਚਲੋ ਇੱਕ ਦਿਨ ਓ ਵੀ ਕਾਰ ਲਾਂਗੇ ਅੱਪ ਸਈ ਗੱਲ ਏ। ਹਾਂਜੀ, ਓ ਬਸ ਮੰਮਾ ਕੈਂਨ, ਹਾਂਜੀ ਮੰਮਾ ਕੈੰਦੇ
ਏਕ ਲੈਵਲ ਅੱਪ ਕਰਤਾ ਵੇ।
ਹਾਂ ਜੀ, ਜੀ ਵਦੀਆ। ਮੰਮਾ ਕੈਂਦੇ ਕਿ ਫ੍ਰੀ ਓ ਹਜੇ, ਹਨਾ ਵੀ ਸਿੱਖ ਲੋ, ਟੈਲੀ ਵਗੈਰਾ ਕਰਲੋ ਐਵੇਂ।
ਹਾਂ- ਹਾਂ ਟੈਲੀ ਵਗੈਰਾ ਤੇ ਬੋਤ ਕੰਮ ਦੀ ਐ, ਤੂਸੀ ਸਿੱਖੋ।
ਹਾਂਜੀ।
ਬਸ ਐਈ ਓ ਐ। ਬਸ ਐ ਈ ਐ ਥੋੜਾ ਜਾ, ਗਰਮੀਆਂ ਇਨ ਇੰਨੀਆਂ ਨੇ, ਗਰਮੀ ਐਨੀ ਜਾਦਾ ਹੁੰਦੀ ਐ ਜਾਣਾ, ਆਣਾ ਸੌਖਾੱ ਨੀ ਹੈਗਾ।
ਹਾਂਜੀ- ਹਾਂਜੀ ਓਈ ਏ, ਚਲੋ ਏ ਤੇ ਫੇਰ ਵੀ ਘੰਟੇ ਦੀ ਕਲਾਸ ਐ। ਚਲੋ ਐ ਮਤਲਬ ਸਵੇਰੇ, -ਸਵੇਰੇ ਚਲੋ ਚਲੇ ਜਾਂਨੇ ਆਂ, ਫੇਰ ਵੀ ਮੌਸਮ ਠੀਕ ਹੁੰਦੈ, ਦੂਪੈਹਰ ਦਾ ਤੇ ਬ਼ਾਲਾ ਈ ਗਰਮੀ ਬੋਤ ਜਾਦੈ।
ਦੂਪੈਰ ਦੇ ਤਪਦੈ ਪੂਰਾ।
ਹਾਂਜੀ- ਹਾਂਜੀ।
ਪੈਹਲਾਂ ਮੋਈਆਂ ਸਰਦੀਆਂ ਨੀ ਆਂਦੀਆਂ ਪਈਆਂ ਸਨ, ਸਰਦੀਆਂ ਵੀ ਇੰਨੀਆਂ ਔਖੀਆਂ ਆਈਆਂ ਨੇ।
ਤੂਹੀ ਦੇਖੋ ਜਦੋਂ ਸਰਦੀ ਹੁੰਦੀ ਅਪਾਂ ਸਰਦੀ ਕੈਂਨੇ ਨ, ਸਰਦੀ ਕਿੰਨੀ ਜਾ਼ਦਾ ਜਦੋਂ ਗਰਮੀ ਆਜੇ ਫੇਰ ਅਪ ਆਪਾਂ ਕੈਨੇ ਗਰਮੀ ਕਿੰਨੀ ਜਾਦਾ। ਗਰਮੀ, ਸਰਦੀ ਤਾ ਚੱਲੀ ਜਾਂਦੈ।
ਦਿਸੰਬਰ ਦੇ ਮੌ, ਮੌਸਮ ਚ ਤੇ ਦਿੱਕਤ ਸੀ ਇੰਨੀ ਸਵੇਰ ਦਿਸੰਬਰ ਦਾ ਮੌਸਮ ਐਵੇਂ ਸੀ, ਕਿ ਸਵੇਰੇ-ਸਵੇਰੇ ਤੇ ਲੱਗਦੈ, ਜੈਵੇਂ ਮੌਸਮ ਠੰਡੈ।
ਹਾਂਜੀ, ਸਹੀ ਗ, ਤੂਸੀ ਅੱਜ ਦੇਖੋ ਮਤਬ ਤੂਆਡੇ ਏਥੇ ਮੀਂਹ ਆਇਆ? ਸਾਡੇ ਤਾਂ ਸਵੇਰੇ ਚਾਰ ਵਜੇ ਦਾ ਮੀਂਹ ਪੈ ਰਿਆ ਸੀਗਾ।
ਏਥੇ ਤੇ ਕੋਈ ਮੀਂਹ ਨਹੀਂ ਆਇਆ, ਸਵੇਰੇ ਨੌ ਵਜੇ, ਬਲ ਅਠ-ਨੌ ਵਜੇ ਲਗ ਰਿਹਾ ਸੀ। ਜਿਵੇਂ ਬਾਰਿਸ਼ ਆਏਗੀ ਬੜੀ ਤੇਜ, ਤੇ
ਮੇਰੇ ਹਾਂਜੀ, ਮੰਮਾ ਮਤਲਬ ਸਾਡੇ ਚਾਰ ਉਠੇ, ਉਸ ਟਾਈਮ ਬਾਰਿਸ਼ ਪੈ ਰੀ ਸੀਗੀ ਤੇ, ਸਤ ਵਜੇ ਤਕ ਪੈਂਦੀ ਰਹੀ।
ਨਾ-ਨਾ ਇੱਥੇ ਤੇ ਅੱਗ ਵੱਰਦੀ ਵੀ ਏ।
ਤੇ ਹੁਣ ਅਗਰ ਦੇਖੇ ਕੋਈ ਨਿਕਲ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਬਾਰਿਸ਼ ਆਈ ਸੀਗੀ।
ਹਾਂ, ਇਹ ਤੇ ਹੁੰਦਾ ਵੇ। ਸਵੇਰੇ ਏਨਾ ਬੇਕਾਰ ਮੋਸਮ ਸਵੇਰੇ ਮੌਸਮ ਵਧੀਆ ਏਨਾ ਉਸ ਤੋਂ ਬਾਅਦ ਜੋ ਧੁੱਪ ਚੜੀ ਏ,। ਉਹਨੇ ਜਾਣਦਾ ਨਾ ਹੀ ਨਹੀਂ ਲਿਆ।
ਹਾਂ, ਕਿ ਦੇਖੋ ਹਨਾ ਸਾਰੇ ਹੀ ਪਰੇਸ਼ਾਨ ਹੁੰਦੇ ਨੇ ਬ ਐ ਆ ਕਿ ਬੱਚੇ ਜ਼ਿਆਦਾ ਪਰੇਸ਼ਾਨ ਹੁੰਦੇ ਨੇ।
ਹਾਂ।
ਕਿ।
ਬੱਚਿਆਂ ਨੇ ਸਕੂਲ-ਸਕੂਲ ਜਾਣਾ, ਸ਼ੁਕਰ ਏ ਛੁੱਟੀਆਂ ਹੈਗੀਆਂ ਨੇ ਡੇਢ ਮਹੀਨੇ ਦੀਆਂ।
ਹਾਂਜੀ, ਅੱਛਾ ਤੁਹਾਡੇ ਡੇਢ ਮਹੀਨੇ ਦੀ ਹੁੰਦੀਆਂ ਨੇ?
ਡੇਢ ਵੀ ਨਹੀਂ ਮਤਲਬ ਇੱਕ ਤਰੀਕ ਤੋਂ ਪਈਆਂ ਨੇ ਐਵੀ ਚੌਦਾਂ ਪੰਦਰਾਂ ਤਰੀਕ ਤੱਕ ਪਈਆਂ ਨੇ।
ਠੀਕ ਹੈ -ਠੀਕ ਹੈ ਨੀ ਮਤਲਬ ਮੇਰੇ ਹਾਂਜੀ, ਮੇਰੇ ਬ੍ਰਦਰ ਨੂੰ ਤਾਂ ਮਤਲਬ ਇਹ ਹੁੰਦਾ ਕਿ ਇੱਕ ਤਰੀਕ ਤੋਂ ਲੈ ਕੇ ਤੀਹ ਜਾਂ ਇਕੱਤੀ ਤਰੀਕ ਤੱਕ ਹੀ ਹੁੰਦੀਆਂ ਨੇ, ਫੇਰ -ਫੇਰ ਸਕੂਲ ਲੱਗਦਾ ਇੱਕ ਤਰੀਕ ਤੋਂ।
ਹੁਣ ਅਸੀਂ ਜਿਵੇਂ ਉਹਦੀ ਮ ਇੰਸਟਾਗ੍ਰਾਮ 'ਤੇ ਦੇਖਦੇ ਸੀ ਐਪ 'ਤੇ ਵੀਈ ਤੇ ਠੰਡ ਦਾ ਮੌਸਮ ਆਇਆ ਨਹੀਂ ਹੈ ਅਤੇ ਲੋਕ ਲੋਕੀ ਬਣਾ ਰਹੇ ਨੇ ਰੀਲ। ਬਈ, ਰਬ ਰੱਬਾ- ਰੱਬਾ ਤੁਸੀਂ ਕੀ ਕਰ ਤਾਂ ਸਮਝ ਨਹੀਂ ਆ ਰਿਹਾ ਅਸੀਂ ਪੂਰੀ ਬਾਜੂ ਦੇ ਕੱਪੜੇ ਪਾਈਏ ਅੱਧੀ ਬਾਜੂ ਦੇ ਪਾਈਏ। ਅਸੀਂ ਸਾਂਭੀਏ ਨਾ ਸਾਂਭੀਏ ਕੀ ਕਰੀਏ ਇਹਨਾ ਹਾਸਾ ਮਜਾਕ ਅਤੇ ਗਰਮੀ ਇਹ ਹੈ ਉਹ ਜਾਣ ਦਾ ਨਾ ਨਹੀਂ ਲੈ ਰਹੀ। ਸਰਦੀ ਇਹ ਆਧਨ ਆ ਹੀ ਨਹੀਂ ਲੈ ਰਹੀ। ਕੇ ਟੰਗੇ ਹੋਏ ਆਾਂ ਸਰਦੀਆਂ ਦੇ ਕੱਪੜੇ ਕੱਢ ਗਰਮੀਆਂ ਦੇ ਕੱਢੀਏ ਅਸੀਂ ਕੀ ਕਰੀਏ ਕਿੱਥੇ ਜਾਈਏ।
ਉਹੀ ਹੈ ਨਾ ਤੁਸੀਂ ਦੇਖੋ ਮਤਲਬ ਤੁਹਾਡੇ ਟਾਈਮ ਚ ਹਨਾ ਕਿਸੇ ਨੂੰ ਨ ਗਰਮੀ ਮਹਿਸੂਸ ਹੀ ਨਹੀਂ ਦਿੰਦੀ ਸੀ ਸੀਗੀ ਐਹੀ ਬਿਨਾਂ ਪੱਖਿਆਂ ਤੋਂ ਹੀ ਵਿਹੜੇ ਚ ਸੁੱਤੇ ਪਏ ਰਹਿੰਦੇ ਸੀਗੇ।
ਹਾਂ ਅਸੀਂ ਤਾਂ ਕੀ ਕਰਦੇ ਸੀ ਜਿਵੇਂ ਮੰਨ ਲੋਓ ਸਾਡੀੇ ਛੁੱਟੀਆਂ ਹੁੰਦੀਆਂ ਸਨ ਗਰਮੀ ਦੀਆਂ ਤੇ ਅਸੀਂ ਵੀ ਆਪਣੇ ਨਾਨਕ ਜਾਂਦੇ ਸੀ। ਅਤੇ ਉੱਥੇ ਜਦੋਂ ਅਗਰ ਸਰਦੀ ਵੀ ਗਰਮੀ ਵੀ ਅਗਰ ਹੁੰਦੀ ਤੇ ਉੱਥੇ ਨਾ ਜਿਵੇਂ ਉੱਪਰ ਇੱਕ ਨਾ ਵੱਡਾ ਸਾਰਾ ਜਿਵੇਂ ਬੰਦਾ ਨਾ ਜਾਲ ਜਾਲ ਪਿਆਉਂਦਾ ਤੇੇ ਵੱਡਾ ਸਾਰਾ ਜਾਲ ਸੀ। ਕਾਲੇ ਰੰਗ ਦਾ ਅਸੀਂ ਜਾਲ ਦੇ ਉੱਪਰ ਬਿਸਤਰਾ ਕਰਕੇ ਸੋਣਾ ਸਾਰਿਆਂ ਨੇ‌।
ਹਾਂ ਓਹੀ
ਸੁੱਖ ਨਾਲ ਮੇਰੀਆਂ ਮਾਸੀਆਂ ਸਨ ਤੇ ਸਾਰੀਆਂ ਆਪਣੀਆਂ
ਹਾਂਜੀ ਉਹੀ ਹੈ ਕਿ ਸਭ ਨੂੰ ਹੁੰਦਾ ਸੀਗਾ ਚਾਅ ਹੁੰਦਾ ਸੀ ਕਿ ਛੁੱਟੀਆਂ ਚਲੋ ਇਕੱਠੇ ਹੋ ਜਾਗੇ ਸਾਰੇ।
ਅਸੀਂ ਵੀ ਜਾਣਾ ਨਾਲ ਇਕੱਠੇ ਰਹਿਣਾ ਉੱਥੇ ਹੀ ਸੋ ਜਾਣਾ ਜਾਲ ਦੇ ਉ ਪਰ ਚਾਦਰ ਕਰਕੇ, ਗੱਦੇ ਕਰਕੇ
ਆਹੀ ਹੈ ਕਿ ਅੱਜ ਕੱਲ ਤਾਂ ਕੋਈ ਜਾਂਦਾ ਹੀ ਨਹੀਂ ਤੁਸੀਂ ਦੇਖੋ ਗਰਮੀ ਇੰਨੀ ਜ਼ਿਆਦਾ ਕੋਈ ਨੀ ਜਾਂਦਾ ਅਗਲਾ ਕਹਿੰਦਾ ਕਿ ਘਰੇ
ਮਤਲਬ ਉਹ ਮਤਲਬ ਮੌਸਮ ਸੀ ਨਾ ਉੱਥੇ ਨਾ ਤੇ ਨਾ ਤੇ ਏਸੀ ਸਨ।
ਹਾਂਜੀ।
ਠੀਕ ਹੈ ਸੀ ਸਿਰਫ਼ ਕੂਲਰ। ਅਤੇ ਜੋ ਜੋ ਲੇਕਨਤ ਨੈਚੁਰਲ ਹਵਾ ਸੀ ਰਾਤ ਦੀ ਉਹ ਨੈਚੁਰਲ ਹੁੰਦੀ ਹੈ।
ਹਾਂਜੀ।
ਨਾ ਪੱਖੇ ਚ ਮਜਾ ਆਣਾ ਨਾ ਕੂਲਰ ਮਜ਼ਾ ਆਣਾ ਹੇ। ਜਿੱਜ ਦਾਂ ਬਾਹਰ ਸੋਹਣਾ ਤੇ ਸਭ ਤੋਂ ਵੱਡੀ ਗੱਲ ਕਿ ਗੁੰਮਾ ਨੀ ਹੁੰਦਾ।
ਹਾਂਜੀ।
ਸਾਰੇ ਇਕੱਠੇ ਹੋ ਕੇ ਉੱਥੇ ਹੀ ਬਹਿ ਜਾਓ ਗੱਲਾਂ ਬਾਤਾਂ ਮਾਰੋ। ਬਿਸਤਰੇ ਕਿੱਤੇ ਹ ਚਲੋ ਸੋ ਗਏ, ਸਵੇਰੇ ਉੱਠਿਆ ਤੇ ਸਾਰੇ ਬਿਸਤਰੇ ਪੈਕ ਕਰਕੇ ਸਾਂਭਤੇ।
ਹਾਂਜੀ, ਉਹੀ ਤਾਂ ਹੈ ਨਾ ਕਿ ਦੇਖੋ ਨਾ ਸਰਦੀ ਦਾ ਹੁੰਦਾ ਸੀ ਨਾ ਗਰਮੀ ਦਾ ਬਿਨਾਂ ਪੱਖੇ ਖੇ ਤੋਂ ਵੀ ਜ਼ਿੰਦਗੀ ਵਧੀਆ ਜਾ ਰਹੀ ਸੀਗੀ। ਫੇਰ ਜਿਵੇਂ ਜਿਵੇਂ ਟੈਮ ਬਦਲਦਾ ਗਿਆ ਹੁਣ ਤੁਸੀਂ ਦੇਖ ਕੋ ਏਸੀ ਤੋਂ ਬਿਨਾਂ ਕੋਈ ਨਹੀਂ ਰਹਿ ਸਕਦਾ।
ਕਿਉਂਕਿ ਨਾ ਅੱਜ ਕੱਲ ਜੋ ਗਲੋਬਲ ਵਾਰਮਿੰਗ ਹੁੰਦੀ ਵੀ ਬਹੁਤ ਜ਼ਿਆਦਾ। ਹਰ ਘਰ ਚ ਏਸੀ ਨੇ, ਹਰ ਕਮਰੇ ਚ ਏਸੀ ਨੇ। ਤ ਏਸੀਆ ਚ ਜੋ ਗਰਮ ਹਵਾ ਨਿਕਲਦੀ ਹੈ ਉਹ ਹੈ ਤੇ ਨੁਕਸਾਨਦਾਇਕ।
ਹਾਂਜੀ ਇਨਵਾਇਰਮੈਂਟ ਨੂੰ ਵੀ ਨਾਲੇ ਦੇਖਲੋ, ਹਨਾ ਕਿਵੇਂ
ਚਲੋ ਮਾਹੌਲ ਸਹੀ ਹੋ ਗਿਆ ਕਮਰਿਆਂ ਦਾ, ਲੇਕਿਨ ਬਾਹਰ ਅੱਗ ਵਧਦੀ ਹੈ। ਇਹ ਏਸੀ ਸੀਲ ਹਾਂ ਅਸੀਂ ਏਸੀ ਚਲਾ ਕੇ ਬਹਿ ਤੇ ਜਾਂਣੇ ਆਂ ਲੇਕਿਨ ਏਸੀ ਤੋਂ ਬਾਰ ਨਿਕਲ ਕੇ ਤੇ ਬੜਾ-ਬੜਾ ਮੁਸ਼ਕਿਲ ਐ ਵਈ
ਬਿਲਕੁਲ-ਬਿਲਕੁਲ ਹੁਣ ਆਪਾਂ ਰੈ ਈ ਨਈ ਸਕਦੇ ਹੈਗੇ ਅਗਰ ਥੋੜਾ ਟਾਈਮ ਬੰਦ ਹੋ ਜੇ ਆਪਾਂ ਨੂੰ ਐਂ ਲੱਗਦਾ ਹੈ ਕਿ ਏਸੀ ਚਲਾ ਲੋੋ। ਕਿਉਂਕਿ ਆਪਣੇ ਸ਼ਰੀਰ ਨੂੰ ਆਦਤ ਪੈ ਗਈ ਉਸ ਚੀਜ਼ ਦੀ
ਘਰ ਵਿੱਚ ਵੀ ਅਸੀਂ ਏਸੀ ਚਲਾਣਾ ਗੱਡੀ ਵਿੱਚ ਵੀ ਏਸੀ ਚਲਾਉਣਾ ਜੇੜੀ ਟ੍ਰੇਨ 'ਚ ਅਸੀਂ ਸਫ਼ਰ ਕਰਨਾ ਹੈ ਅਸੀਂ ਏਸੀ-ਏਸੀ ਵਾਲੀ ਚੁਨੀ ਏ ਕਿ ਏਸੀ ਚੱਲੇ। ਮੈਟਰੋ ਹੋ ਗਿਆ ਹਰ ਜਗ੍ਹਾ ਹੋ ਗਈ। ਜਦ ਤੱਕ ਉਹਨਾਂ ਚ ਏਸੀ ਨਾ ਹੋਏ ਤਾਂ ਮਜ਼ਾ ਨਈ ਆਂਦਾ। ਹਾਂ ਮਗਰ ਐ ਵੇਂ ਕਿ ਤੁਸੀਂ ਜਾਓ ਕਿ ਹਿੱਲ ਸਟੇਸ਼ਨ ਜਾਓ ਉੱਥੇ ਸਈ ਰੈਂਦਾ। ਹੋਰ ਤੁਸੀਂ ਸੁਣਾਓ। ਹੋਰ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ ਤੁਸੀਂ ਕਿਵੇਂ ਮੈਨੇਜ ਕਰ ਰਏ ਹੋ ਹਰ ਇੱਕ ਚੀਜ਼ ਸਰਦੀਆਂ ਤੇ ਚਲੋ ਖ਼ਤਮ ਹੋ ਗਈਆਂ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਨੇ। ਗਰਮੀਆਂ ਵਿੱਚ ਬਸ ਉਹੀਏ ਕਿ ਨਿੰਬੂ ਪਾਣੀ ਪੀਓ ਘਰ ਬਣਾ ਕੇ ਛਾਛ ਪੀਓ। ਹਾਂਜੀ-ਹਾਂਜੀ ਮੈਂ ਕਿਆ ਸਰਦੀਆਂ ਹੁਣ ਚਲੀਆਂ ਗਈਆਂ ਗਰਮੀਆਂ ਆ ਗਈਆਂ ਨੇ ਤੇ ਗਰਮੀਆਂ ਤੋਂ ਬ ਚਨ ਅਸੇ ਬਸ ਇਹੀ ਐ ਕਿ ਘਰ ਨਿੰਬੂ ਪਾਣੀ ਬਣਾ ਕੇ ਪੀਓ।
ਹਾਂਜੀ ਹਾਂ ਮਤਲਬ ਜਿੰਨਾ ਹੋ ਸਕੇ ਪਾਣੀ ਪੀਓ ਲੱਸੀ ਪੀਓ ਹਾਂਜੀ।
ਲੱਸੀ ਪੀਓ ਫਿਰ ਕਈ ਛਾਛ ਲੈ ਕੇ ਆਂਦੇ ਨੇ। ਓ ਪੀਓ ਬਣਾ ਕੇ ਚ ਛਾਛ ਤੇ ਘਰ ਬਨੀ ਬਣਾਈ ਆ ਜਾਂਦੀ ਹੈ ਲੱਸੀ ਘਰ ਬਣਾਣੀ ਪੈਂਦੀ ਏ।
ਹਾਂਜੀ ਉਹੀ ਏ ਨਾ ਤੁਸੀਂ ਦੇਖੋ ਵੀ ਨਾ ਤਾਂ ਆਪਣਾ ਰੋਟੀ ਖਾਣ ਦਾ ਦਿਲ ਕਰਦਾ ਨਾ ਕੁਛ ਖਾਣ ਦਾ ਕਿਉਂਕਿ ਐਂ ਹੋਈ ਜਾਂਦਾ ਵੀ ਬਸ ਪਾਣੀ ਪੀ ਜਓ।
ਜੇ ਬਾਰੋਂ ਦੇ ਕੋਈ ਬੰਦਾ ਆਏ ਨਾ ਉਹਨੂੰ ਸਿੱਧਾ ਪਾਣੀ ਨਾ ਦਵੋ ਉਹਨੁ ਨਿੰਬੂ ਪਾਣੀ ਦਵੋ।
ਹਾਂਜੀ
ਕਿਉਂਕਿ ਨਿੰਬੂ ਪਾਣੀ ਕੀ ਹੁੰਦਾ ਓ ਇੱਕਦਮ ਜੋ ਜਿੰਨੀ ਵੀ ਗਰਮੀ ਹੁੰਦੀ ਤੇ ਓ ਨਿਚੋੜ ਲੈਂਦਾ ਇੱਕਦਮ
ਹਾਂਜੀ ਉਹੀ ਹੈ ਕਿ ਬਸ ਆਪਾਂ ਗਰਮੀ 'ਚ ਜਿੰਨੀ
ਹਾਂ ਜਿੰਨਾ ਅਸੀਂ ਹਾਂ। ਜਿੰਨਾ ਬਚਾਵ ਕਰਾਂਗੇ ਉਨਾ ਵਧੀਆ ਹੈਗਾ। ਕਿਉਂਕਿ ਬਚਾਉ ਅਸੀਂ ਖੁ-ਖੁਦ ਨੇ ਈ ਕਰਨਾ ਹੂੰ।
ਹਾਂਜੀ ਜਿਵੇਂ ਕੱਚਾ ਪਿਆਜ ਖਾਓ ਵੀ ਆਪਾਂ ਨੂੰ ਲੂ ਨਾ ਲੱਗੇ ਖੀਰਾ ਵਗੈਰਾ ਖਾਓ।
ਹੂੰ
ਐਵੇਂ ਦੀਆਂ ਚੀਜ਼ਾਂ ਚਲੋ ਚਾਹੇ ਰੋਟੀ ਘੱਟ ਖਾਈਏ ਪਰ ਇਹ ਐ ਕਿ ਸਲਾਦ ਵਗੈਰਾ ਖਾ ਲਓ ਹਨਾ ਨਿੰਬੂ ਪਾਣੀ ਪੀ ਲਓ ਤਾਂ ਕਿ ਆਪਣੀ ਸਿਹਤ ਠੀਕ ਰਹੇ।
ਹੂੰ ਕਿਉਂਕਿ ਨਾ ਇਹਨਾਂ 'ਚ ਜਿਵੇਂ ਅਸੀਂ-ਅਸੀਂ ਖੀਰਾ ਖਾਂਣੇ ਆਂ। ਤੇ ਇਹਨਾਂ 'ਚ ਪਾਣੀ ਦੀ ਮਾਤਰਾ ਜਾਦਾ ਹੁੰਦੀ ਏ।
ਹਾਂਜੀ
ਤੇ ਓ ਜੋ ਕੈਂਣੇ ਡੀਹਾਈਡਰੇੇਸ਼ਨ ਨਈ ਹੋ ਸਕਦੀ ਜੇ ਤੁਸੀਂ ਲਗਾਤਾਰ ਇਹ ਚੀਜ਼ਾਂ ਖਾਂਦੇ ਰਹੋਗੇ ਕਈ ਕੁਝ ਕੈਂਦੇ ਨੇ ਪਿਆਜ ਵੀ ਖਾਓ ਕੱਚਾ ਟਮਾਟਰ ਖਾਓ ਐ ਵੀ
ਉਹੀ ਹੈ ਕਿ ਹਾਂ ਏ ਵਲੀ ਚੀਜ਼ ਸਈ ਹੈ ਬਲਕਿ ਇਹ ਆਪਾਂ-ਆਪਾਂ ਹੁਣ ਦੇਖੋ ਕਈ ਹੁੰਦੇ ਨੇ ਕਿ ਬਾਹਰਲੀ ਚੀਜ਼ਾਂ ਖਾਂਦੇ ਨੇ ਓ ਆਪਣਾ ਫਾਇਦਾ ਤਾਂ ਕੋਈ ਨੀ ਕਰਦੀ ਆਂ ਗਰਮੀ ਚ ਤਾਂ ਬਲਕਿ ਓਨੂੰ ਘਰ ਦਾ ਖਾਨਾ ਹੀ ਵਦੀਆ ਬਾਹਰਲਾ ਤਾਂ ਪਤਾ ਨੀ ਕਿਵੇਂ ਦਾ ਬਨਦਾ ਕਿਵੇਂ ਦਾ ਨਈਂ।
ਤੇ ਡੋਕਟਰ ਕੈਂਦੇ ਨੇ ਤਰਬੂਜ਼ ਖਾਓ ਓਈ ਵਦੀਆ। ਮਗਰ ਜੋ ਅੱਜ-ਕੱਲ ਨਿਊਜ਼ ਆਂਦੀ ਪਈ ਐ ਕੇ ਤਰਬੂਜ਼ ਚ ਵੀ ਪਤਾ ਨੀ ਪਕਾ ਕੇ ਐਵੇਂ ਪਤਾ ਨੀ ਰੰਗ ਕੈਮੀਕਲ
ਹਾਂਜੀ ਏ ਵੀ ਏ ਵੀ ਠੀਕ ਨੀ ਹੈਗੇ ਮਤਲਬ ਪਾਪਾ ਤਾਂ ਵੈਸੇ ਤੇ ਐਵੇਂ ਕੁਛ ਲੈ ਕੇ ਨੀ ਆਂਦੇ ਪਾਪਾ ਜਿਵੇਂ ਮੈਂਗੋ ਵਗੈਰਾ ਲੈ ਆਂਨੇ ਆਂ ਵੀ ਸ਼ੇਕ ਪੀ ਲਾਂਗੇ ਬਨਾਨਾ ਸ਼ੇਕ ਹੋ ਗੇਆ। ਤੇ ਤਰਬੂਜ ਤੇ ਏ ਚੀਜ਼ਾਂ ਤਾਂ ਅਸੀਂ ਬਹੋਤ ਘੱਟ ਓ ਕਰਦੇ ਆ ਕੈਂਦੇ ਨੇ ਵੀ ਏਨਾਂ ਨੂੰ ਮਤਲਬ ਪਤਾ ਨੀ ਕਿਸ ਤਰੀਕੇ ਨਾਲ ਬਨਾਏਆ ਜਾਂਦਾ ਜੋ
ਐ ਵੀ ਗੱਲ ਫੈਕਟ ਐ ਓਨਾਂ ਨੂੰ ਹੁਨ ਹੁਨ ਬੰਦਾ ਹੁਨ ਕੇੜੇ ਪਾਸੇ ਜਾਏ ਕੀ ਕਰੇ ਤੇ ਕੀ ਨਾ ਕਰੇ ਬਸ ਐਈ ਐ ਕੇ ਸ਼ਰਬਤ ਲੈ ਆਓ ਓ ਪੀ ਲਵੋ ਦੁੱਧ ਚ ਪਾ ਕੇ।
ਹਾਂਜੀ ਮਤਲਬ ਏ ਸਾਡੇ ਤਾਂ ਮਤਲਬ ਘਰੇ ਚ ਲੱਸੀ ਵਗੈਰਾ ਹੁੰਦੀ ਐ ਤਾਂ ਅਸੀਂ ਤਾਂ
ਹੁਨ ਕੁਛ ਤਾਂ ਹੂੰ ਹੁਨ ਕੁਛ ਤਾਂ ਕਰਨਾ ਪਏਗਾ ਖੁਦ ਨੂੰ ਬ ਚਾਲੇ ਗਰਮੀ ਤੋਂ
ਹਾਂਜੀ-ਹਾਂਜੀ, ਓਈ ਤਾਂ ਹੈਗਾ। ਹੋਰ-ਹੋਰ ਦੱਸੋ
ਬਸ
ਘੁੰਮਨ ਨੀ ਗਏ ਕਿਤੇ।
ਅਸੀਂ ਗਏ ਸੀ ਘੁੰਮਨ ਵਾਸਤੇ ਸਾਡਾ ਟਰਿਪ ਗਈ ਸੀ ਏਨਾਂ ਦੇ ਕੰਪਨੀ ਵੱਲੋਂ, ਤੇ ਘੁੰਮ ਫਿਰ ਕੇ ਆ ਗਏ।
ਫੈਮਲੀ ਦੇ ਨਾਲ ਗਏ ਸੀਗੇ।
ਹਾਂ ਫੈਮਿਲੀ ਦੇ ਨਾਲ ਬੜੀਆਂ ਸਾਰੀਆਂ ਫੈਮਲੀਆਂ ਸਨ ਕੱਠੀਆਂ ਗਈਆਂ ਸਨ।
ਚਲੋ ਵਦੀਆ ਫੇਰ ਕਿੰਨੇ ਦਿਨ, ਕਿੰਨੇ ਦਿਨ ਦਾ ਸੀਗਾ ਕਿੰਨੇ ਦਿਨ ਦਾ ਸੀਗਾ।
ਇੱਕ ਦਿਨ ਆਨ ਤੇ ਇੱਕ ਦਿਨ ਜਾਨ ਬਸ ਆਨ ਜਾਨ। ਗਏ ਆਂ ਤੇ ਗਏ ਆਂ ਤੇ ਵਾਪਸ ਆ ਗਏ ਆਂ ਅਗਲੇ ਦਿਨ।
ਓਈ ਹੁੰਦਾ ਕੇ ਚਲੋ ਹਨਾ ਥੋੜਾ ਮਾਹੌਲ ਚੇਂਜ ਹੋ ਜਾਂਦਾ ਆਪਾਂ ਥੋੜਾ ਬੋਤ ਏਦਰ ਓਦਰ ਘੁੰਮੇ ਆਨੇ ਆਂ ਹੋਰ ਤਾਂ ਕੁਛ ਨੀ ਹੁੰਦਾ।
ਤੁਸੀਂ ਮੈਨੂੰ ਬੜਾ ਟੈਮ ਦਿੱਤਾ। ਗੱਲਬਾਤ ਕਰਨ ਦਾ, ਅੱਗੇ ਵੀ ਅੱ ਅੱਗੇ ਵੀ ਗੱਲਾਂ ਕਰਦੇ ਰਹਾਂਗੇ ਠੀਕ ਐ।
ਹਾਂਜੀ-ਹਾਂਜੀ-ਹਾਂਜੀ ਠੀਕ ਐ, ਬਾਏ ਜੀ ਬਾਏ ਸਸ ਰੀ ਕਾਲ।